ਹੈਲੋ,
ਹੈਲੋ, ਹਾਂ। ਹਾਂਜੀ। ਤੂੰ ਬੋਲ
ਸਤਿ ਸ੍ਰੀ ਅਕਾਲ ਮਾਸੜ ਜੀ। ਮਾਸੀ ਕੋ ਕਾਲ ਦੋ।
ਹੈਲੋ,
ਸਤਿ ਸ੍ਰੀ ਅਕਾਲ ਮਾਸੀ ਜੀ।
ਸਤਿ ਸ਼੍ਰੀ ਅਕਾਲ ਜੀ।
ਹੋਰ ਕਿੱਦਾਂ ਠੀਕ ਹੋ।
ਹਾਂਜੀ। ਠੀਕ ਹੈ ਤੂੰ ਦੱਸ।
ਹਾਂ, ਵਧੀਆ- ਵਧੀਆ ਤੁਸੀਂ ਦੱਸੋ ਕਿੱਦਾਂ?
ਬਸ ਇੱਕਦਮ ਫਤ। ਬਸ ਰੋਟੀ ਖਾ ਕੇ ਆਏ ਆਰਾਮ ਕਰ ਰਹੇ।
ਅੱਛਾ ਜੀ। ਕੀ ਬਣਾਇਆ ਸੀ ਅੱਜ?
ਅੱਜ ਮੈਂ ਬਣਾਇਆ, ਮਟਰ ਤੇ ਆਲੂ ਦੀ ਸਬਜ਼ੀ।
ਅੱਛਾ। ਮਟਰ -ਆਲੂ ਦੀ ਸਬਜ਼ੀ। ਅੱਛਾ। ਇਹ ਵਧੀਆ ਲੱਗਦੀ ਨਾ ਖਾਣ ਨੂੰ।
ਮੈਂ ਬਹੁਤ ਟੇਸਟੀ ਬਣਦੀ ਏ।
ਹਾਂਜੀ।
ਉਹਦੇ 'ਚ ਥੋੜਾ ਸ਼ਿਮਲਾ- ਸ਼ਿਮਲਾ ਮਿਰਚੀ ਪਾਈ ਸੀ। ਹਾਂ। ਗੰਡਾ ਪਾਇਆ ਇੱਕ ਲਸੁਣ, ਅਦਰਕ ਹਾਂ। ਅਦਰਕ, ਲਸੁਣ ਦਾ ਪੇਸਟ ਪਾਇਆ। ਟਮਾਟਰ ਪਾਏ। ਉਹਨੂੰ ਅੱਛੀ ਤਰ੍ਹਾਂ ਭੁੰਨਿਆ। ਉਹਦੇ ਬਾਅਦ ਮਸਾਲੇ ਬੇਸਿਕ ਮਸਾਲੇ ਜਿਹੜੇ ਹੁੰਦੇ ਨਾ ਉਹ ਪਾਏ। ਹਾਂ। ਫਿਰ ਬਾਦ 'ਚ ਹਾਂ। ਆ ਤੂੰ ਕੀ ਬਣਾਇਆ?
ਮੈਂ ਤਾਂ ਗੋਭੀ ਦੀ ਸਬਜ਼ੀ ਬਣਾਈ ਸੀ। ਔਰ ਰੋਟੀ ਬਣਾਈ ਸੀ। ਅ ਨਾਲ- ਨਾਲ ਅਹ ਅੰਬ ਕੱਟੇ ਸੀ ਅੰਬ ਖਾਧੇ ਨੇ।
ਹਮ।
ਹਾਂਜੀ। ਔਰ ਤੁਸੀਂ ਉਹ ਕੀ ਬੋਲਦੇ ਨੇ ਭੱਜਰੀ ਬਣਾ ਲੈਂਦੇ ਹੋ।
ਹਾਂ। ਬਣਾਈ ਨਾ।
ਅੱਛਾ। ਕੀ ਪਾਉਂਦੇ ਕੀ- ਕੀ ਮਤਲਬ ਤੁਸੀਂ ਇਸਤੇਮਾਲ ਕਰਦੇ ਹੋ ਉਹਦੇ ਵਿੱਚ।
ਮੈਂ ਤੇ ਦੋ- ਤਿੰਨ ਤਰੀਕੇ ਦੀ ਬਣਾਈ। ਇੱਕ ਤਾਂ ਮੈਂ ਬਣਾਈ ਉਹ ਜਿਹੜੀ ਲਾਸਟ ਟਾਈਮ ਬਣਾ ਕੇ ਤੁਸੀ ਨਾ ਉਹ ਮੇਥੀ ਗੂੰਦ ਬਾਦਾਮ ਕਾਜੂ ਪਿਸਤਾ
ਅੱਛਾ ਜੀ
ਫਿਰ ਕੀ ਬੋਲਦੇ ਕੰਟੋਲੇ ਦਾ ਪਾਊਡਰ ਮੇਥੀ ਮੇਥੀ ਪਾਊਡਰ ਸੂੰਢ ਪਾਇਆ ਅਜਵਾਇਨ ਗੁੜ ਪਾਇਆ ਘਿਓ ਪਾਇਆ ਸਭ ਪਾ ਕੇ ਉਹਨੂੰ ਮਸਤ ਬਣਾ ਕੇ ਦਿੱਤਾ ਲੱਡੂ
ਅੱਛਾ ਜੀ
ਹੂ
ਔਰ ਦੂਜੀ ਟਾਈਪ ਦੀ ਕਿਹੜੀ
ਦੂਸਰੀ ਜਿਹੜੀ ਆਪਣੀ ਇਹਦੀ ਆਟੇ ਦੀ ਹੁੰਦੀ
ਅੱਛਾ
ਹਮ ਉਹਦੇ ਚ ਮੇਥੀ ਨਹੀਂ ਪਾਉਂਦੇ ਨਾ ਨਹੀਂ ਉਹਦੇ 'ਚ ਮੇਥੀ ਨਹੀਂ ਪੋਦੇ ਵਿੱਚੀ ਗੂੰਦੇ
ਕਹਿੰਦੇ ਦਾਬੜਾ ਦਾਬੜਾ ਕਹਿੰਦੇ ਹੋ ਤੁਸੀਂ ਉਹ ਵਧੀਆ ਬਣਾਉਂਦੇ ਹੋ ਨਾ
ਹਾਂ ਪਰ ਉਹ ਦਾਬੜਾ ਔਰ ਪੰਜੀਰੀ ਉਹੀ ਇੱਕੋ ਹੀ ਹੁੰਦੀ ਹੈ ਕੋਈ ਦਾ ਹਾਂ ਕੋਈ ਦਾਬੜਾ ਬੋਲਦਾ ਹੈ ਅਤੇ ਕੋਈ ਪੰ ਪੰਜੀਰੀ ਬੋਲਦਾ ਹੈ
ਅੱਛਾ ਅੱਛਾ ਜੀ
ਹਮ
ਠੀਕ ਹੈ ਇਹ ਕੌੜੀ ਨੀ ਲੱਗਦੀ ਜ਼ਿਆਦਾ ਤੁਹਾਨੂੰ
ਨਾ ਨਾ ਕੋਈ ਕੌੜੀ ਨਹੀਂ ਲੱਗਦੀ ਕੌੜੀ ਤੇ ਜੇੜੀ ਮੇਥੀ ਵਾਲੀ ਬਣਾਏ ਨਾ ਲੱਡੂ ਉਹ ਲਗਦੇ ਨੇ ਬਾਕੀ ਇਹ ਜਿਹੜੀ ਸ ਆਪਣੀ ਦਾਬੜਾ ਹੁੰਦਾ ਹੈ ਨਾ ਉਹ ਨਹੀਂ ਉਹਦੇ 'ਚ ਮੇਥੀ ਨਹੀਂ ਨਾ ਪਾਈਦਾ
ਅੱਛਾ
ਹਮ
ਠੀਕ ਹੈ ਮਤਲਬ ਜਿੱਦਾਂ ਆਪਣੇ ਹਿਸਾਬ ਨਾਲ ਪਾਏ ਜਾਂਦਾ ਹੈਨਾ ਜਿਹਨਾਂ ਨੂੰ ਕੋੜੀ ਚਾਹੀਦੀ ਕੋੜੀ
ਹਾਂ ਅਗਰ ਹਾਂ ਕੌੜੀ ਚਾਹੀਦੀ ਤਾਂ ਫਿਰ ਮੇਥੀ ਪਾ ਲਓ
ਅੱਛਾ ਮੇਥੀ ਮਤਲਬ ਫਾਇਦੇ ਕੀ ਹੁੰਦੇ ਉਹਦੇ
ਉਹ ਅੱਛਾ ਰਹਿੰਦਾ ਵਾਈ ਨਹੀਂ ਕਰਦਾ
ਅੱਛਾ
ਹਮ
ਹਮ ਇਹਨੂੰ ਗਰਮੀ ਚ ਖਾ ਸਕਦੇ ਨੇ
ਗਰਮੀ ਚ ਨਹੀਂ ਭਾਈ ਠੰਡੀ ਤੇ ਖਾਈਦਾ ਯਾ ਤੇ ਡਿਲੀਵਰੀ 'ਤੇ ਖਾਈਦਾ ਹਮ ਹੁਣ ਗਰਮੀ ਚ ਨਹੀਂ ਖਾਈਦੀ ਮੇਥੀ ਹਾਂ ਕਈਆਂ ਨੂੰ ਗਰਮੀ ਮਤਲਬ ਹੋ ਜਾਂਦਾ ਨਾ ਉਹਦੇ ਨਾਲ
ਅੱਛਾ, ਗਰਮ ਰੈੰਦੀ ਏ ਨਾ ਔ ਕਾਫ਼ੀ ਓਦੀ। ਹੂੰ, ਸਹੀ ਗੱਲ ਐ ਜਿੱਦਾਂ ਹੁਣ ਠੰਡ ਆ ਰੀ ਐ ਜਿੱਦਾਂ ਅਗੇ, ਹੁਣ ਤਾਂ ਗਰਮੀ ਐ ਨਾ। ਗਰਮੀ ਚ ਤਾਂ ਖਾਏ ਨੀ ਜਾਂਦੀ ਬੱਜਰੀ।
ਹਾਂ, ਪਰ ਕੀ ਨਾ ਓਹ ਰਿਤੂ ਦੀ ਡਿਲੀਵਰੀ ਆਣ ਵਾਲੀ ਨਾ ਔਦੇ ਵਾਸਤੇ ਬਣਾਈ ਸੀ।
ਅੱਛਾ, ਤੁਸੀਂ ਨਾਮ ਨਾ ਲਿਆ
ਓਕੇ।
ਹਾਂਜੀ, ਔਰ ਕੋਈ ਨੀ ਪੈਣ ਦੀ ਮਤਲਬ ਕੁੜੀ ਦੀ ਕੁੜੀ ਦੀ ਡਿਲੀਵਰੀ ਹੈਗੀ ਐਂ।
ਅੱਛਾ।
ਅੱਛਾ।
ਹੂੰ-ਹੂੰ।
ਤੁਹਾਡੀ ਕੁੜੀ ਦੀ ਕੁੜੀ ਦੀ ਡਲੀਵਰੀ ਐ ਨਾ, ਅੱਛਾ। ਅੱਛਾ-ਅੱਛਾ, ਅੱਛਾ ਜੀ। ਠੀਕ ਹੈ, ਓਹ ਵਧੀਆ ਹੁੰਦੀ ਸੁਣਿਆ ਸੀ ਮੈਂ, ਕਿ ਡਿਲੀਵਰੀ ਦੇ ਟੈਮ ਖਾਣਾ ਚਾਈਦੈ।
ਹੂੰ।
ਹੂੰ।
ਹੂੰ। ਬਸ ਠੀਕ ਏ, ਹੁੰਦਾ
ਥੋਡੀ ਕੁੜੀ ਪਹੁੰਚ ਗਈ ਏ ਵਧੀਆ। ਪੰਜਾਬ ਦਾ ਤਾਂ ਗਰਮੀ ਇੰਨੀ ਹੈਗੀ ਐ, ਬਹੁਤ ਜ਼ਿਆਦਾ ਕੱਲ ਚਲੋ, ਮੀਂਹ ਹਟ ਹੋ ਕੇ ਹਟਿਆ ਸੀ ਏਥੇ।
ਅੱਛਾ।
ਫੇਰ ਗਰਮੀ ਇੰਨੀ ਹੋਣ ਲੱਗੀ, ਧੁੱਪ ਪੈਣ ਲੱਗੀ।
ਅੱਛਾ, ਇੱਥੇ ਵੀ ਧੁੱਪ ਨਿਕਲੀ ਏ, ਪਰ ਕਲਾਈਮੇਟ ਠੰਡਾ ਏ। ਗਰਮ ਨਹੀਂ ਐ, ਏਨਾ ਮੀਂਹ ਪਿਆ ਕਿ ਪੂਰਾ ਵਿਰਾਡ ਡੁਬ
ਅੱਛਾ, ਅੱਛਾ ਬੋਮਬੇ, ਹੂੰ। ਠੀਕ ਹੈ, ਮਹਾਰਾਸ਼ਟਰ ਪਾਸੇ ਤਾਂ ਬੌਤ ਹੀ ਜਾਦਾ ਮੀਂਹ ਐ, ਤਾਂ ਸਾਰੇ ਪਾਸੇ ਹੇਗਾ।
ਹੂੰ।
ਹੂੰ।
ਹੋਰ
ਬੱਸ ਠੀਕ ਐ।
ਅ ਤੈਨੂੰ ਮੱਛੀ ਆਂਦੀ ਏ ਬਣਾਣੀ।
ਹਾਂ, ਓਹਦੀ ਤੇ ਰੈਸਪੀ ਦੇਖ ਰਹੀ ਸੀ ਮੈਂ।
ਅੱਛਾ। ਕਿਹੜੀ ਰੇਸਿਪੀ, ਕੀ ਮਤਲਬ ਦੱਸ ਰੇ ਸੀ ਔਦੇ ਚ। ਅੱਛਾ ਜੀ, ਕਿੱਦਾਂ ਬਣਾਂਦੇ ਨੇ, ਕੀ ਵੇਖਿਆ?
ਕਿਸ ਤਰ੍ਹਾਂ ਬੇਸਿਕ ਮਸਾਲੇ ਪਾ ਕੇ, ਫਰਾਈ ਕਰ ਦੇ ਨਾ। ਪਰ ਜਿਹੜੀ ਮੈਂ ਦੇਖੀ ਨਾ, ਓਹ ਤੇ ਬੌਤ ਅੱਛੀ ਘਰੇ ਜਿਹੜੀ ਮਤਲਬ ਅ ਸੁੱਕਾ ਧਨੀਆ, ਜੀਰਾ। ਥੋੜ੍ਹੀ ਕਾਲੀ ਮਿਰਚ ਪਾਈ। ਔਰ, ਥੋੜਾ ਜਿਹੜਾ ਗੋਰੀ ਮਿਰਚੀ ਆਂਦੀ ਏ ਨਾ ਸੁੱਕੀ ਵਾਲੀ, ਔਹ ਥੋੜ੍ਹਾ ਭੁੰਨ ਕੇ, ਉਹਨੂੰ ਦਰ-ਦਰਾ ਪੀਸਿਆ।
ਅੱਛਾ ਜੀ।
ਹਾਂ, ਫਿਰ ਉਹ-ਉਹ ਮਸਾਲਾ ਪੀਸ ਕੇ, ਔਦੇ ਚ ਓਨੇ ਔਰ ਅ ਫਿਸ਼ ਤੇ ਥੋੜ੍ਹਾ ਕੀ ਪਾਇਆ ਓਨੇ, ਹਾਂ ਔਹ ਸੁੱਕੇ ਮਸਾਲੇ ਪਾਏ। ਜਿਹੜੇ ਪੀਸੇ ਸੀ, ਔਰ ਜਿਹੜੀ ਪਾਈ ਲੂਣ ਪਾਯਾ, ਔਰ ਇਮਲੀ ਦਾ ਪਲ ਪਾਯਾ।
ਅੱਛਾ ਜੀ।
ਹਾਂ, ਉਹਨੂੰ ਮ ਹਾਂ
ਹਾਂਜੀ।
ਤੇ ਉਹ ਮਤਲਬ ਮਿਕਸ ਕਰਕੇ, ਉਹਨੂੰ ਅੱਧਾ ਘੰਟਾ ਰੱਖ ਦਿੱਤਾ। ਮੈਰੀਨੇਟ ਕਰਕੇ, ਓਹ ਹਾਂ ਫਿਰ ਬਾਅਦ ਚ ਉਹਨੇ ਕੀ ਕੀਤਾ, ਪਤੈ ਬੇਸਣ ਹੁੰਦਾ ਨਾ, ਉਹਨੂੰ ਭੁੰਨਿਆ ਉਹਨੂੰ ਭੁੰਨ ਕੇ, ਰੋਸਟ ਮਤਲਬ ਕੀਤਾ, ਅ ਭੁੰਨ ਕੇ ਫਿਰ ਉਹਨੂੰ ਥੋੜ੍ਹਾ ਕ ਇਕਦਮ ਉਹਦੇੇੇ ਚ' ਥੋੜਾ ਲਾਲ ਮਿਰਚ, ਧਨੀਆਂ ਪਾਊਡਰ, ਹਲਦੀ, ਲੂਣ ਪਾ ਕੇ ਉਹਦਾ ਘੋਲ ਬਣਾਇਆ। ਪਰ ਘੋਲ ਕਿਤਾੱ ਇੱਕਦਮ, ਥੀਕ ਮਤਲਬ ਗਾੜਾ।
ਅੱਛਾ- ਅੱਛਾ ਮੋ
ਪਤਲਾ ਨਹੀਂ ਹਾਂ। ਪਤਲਾ ਨਹੀਂ ਕਰਨਾ।
ਅੱਛਾ- ਅੱਛਾ- ਅੱਛਾ।
ਫਿਰ ਉਹਨੂੰ ਉਹ ਮਸਾਲੇ 'ਤੇ ਜਿਹੜੀ ਫਿਸ਼ ਮਸਾਲਾ ਲਗਾ ਕੇ ਰੱਖੀ ਸੀ ਨਾ। ਉਹਦੇ ਉੱਪਰ ਪਾ ਕੇ ਉਹਨੂੰ ਮਤਲਬ ਮਿਕਸ ਕਰਕੇ ਫਿਰ ਅੱਧਾ ਘੰਟਾ ਰੱਖ ਕੇ ਫਿਰ ਔਨੂੰ ਫਰਾਈ ਕੀਤਾ। ਤੇ ਔਈ ਮੈਂ ਦੇਖ ਖਰੀ ਸੀ ਤੋ ਮੈਂ ਬੋਲੀ ਚਲੋ, ਜਦੋਂ ਲੇ ਕੇ ਆਏਗੀ ਤੇ ਬਣਾ ਲੇੰਗੇ।
ਸਹੀ ਗੱਲ ਹੈ। ਹਾਂ, ਵਧੀਆ। ਬਣਾਓ ਦੇਖੋ ਖਾ ਕੇ ਵੀ ਜਦੋਂ ਮੈਂ ਅਸੀਂ ਆਵਾਂਗੇ ਤੇ ਸਾਨੂੰ ਵੀ ਬਣਾ ਕੇ ਖਵਾਔ।
ਅਰੇ ਜ਼ਰੂਰ- ਜ਼ਰੂਰੂ ਹੂੰ- ਹੂੰ- ਹੂੰ। ਬਸ ਠੀਕ ਏ।
ਹ ਹੁਣ ਤਾਂ ਗਰਮੀ ਚ' ਤਾਂ ਮੱਛੀ ਖਾਣ ਨੂੰ ਜੀਅ ਨੀ ਕਰਦੈ। ਠੰਡ ਚ' ਚਲੋ ਜੀਅ ਕਰਦੈ ਖਾਣ ਨੂੰ। ਠੰਡ ਹੋਵੇ ਇੱਥੇ, ਇਥੇ ਪੰਜਾਬ ਚ' ਠੰਡ ਵੀ ਬਹੁਤ ਹੁੰਦੀ ਏ ਨਾ।
ਹਾਂ, ਉਸ ਟਾਈਮ ਤੇ ਬਣਾਈ ਦੀ।
ਤਾਂ ਭੰਜਰੀ ਵੀ ਬਣਾ ਕੇ ਖਾਂਨੇ ਹਾਂ। ਨਾਲੇ ਚਲੋ ਮੱਛੀ- ਮੁੱਛੀ ਵੀ ਖਾ ਸਕਦੇ ਹਾਂ ਹੁਣ ਤਾਂ ਕੋਈ ਵੀ ਗਰਮ ਚੀਜ਼ਾਂ ਖਾ ਨਹੀਂ ਸਕਦੇ।
ਦੇਨਾ ਜਿਹੜੀ ਮਤਲਬ ਆਪ ਪਾ ਲੇ ਕੇ ਆਦੇ ਸੁਰਮਈ, ਨਹੀਂ ਨਾ ਉੱਥੇ
ਗਾੜਾ ਮਿਲਦੀ ਏ। ਅ ਮਤਲਬ ਉਹ ਜੀ ਫਾਰਮ
ਕਿੰਨਾ ਗਰਮ ਹੁੰਦਾ।
ਅੱਛਾ।
ਬਹੁਤ ਗਰਮ ਹੁੰਦਾ।
ਅੱਛਾ- ਅੱਛਾ।
ਹੂੰ।
ਹਮ, ਨਾ ਫੇਰ ਇੱਧਰ ਫਾਰਮ ਜੋ ਫਾਰਮ ਹਾਊਸ ਚ' ਨੀ ਕਿ ਜੋ ਪਾਲੀ ਜਾਂਦੇ
ਮਿੱਠ -ਮਿੱਠੀ- ਮਿੱਠੇ ਪਾਣੀ ਦੀ
ਹਾਂਜੀ- ਹਾਂਜੀ ਉਹੀ ਨਿ
ਰਹੂ ਮਛੀ
ਰਹੁ ਮੱਛੀ ਹਾਂ। ਰਹੁ ਮੱਛੀ ਕਹਿੰਦੇ ਨੇ ਇੱਕ ਸਿੰਗਾੜਾ ਫਿਸ਼ ਔਰ ਇੱਕ ਪਤਾ ਨੀ ਕਿਹੜੀ ਕਹਿੰਦੇ ਨੇ ਉਹ ਦੋ- ਤਿੰਨ ਵ ਮਿਲਦੀ ਟਾਈਪ ਦੀ ਉੱਥੇ ਜਾਦਾ ਮਤਲਬ ਮੱਛੀ ਨੀ ਮਿਲੀ ਤੇ ਕਿਉਂਕਿ, ਸਮੁੰਦਰ ਨਹੀ ਏ ਨੇੜੇ, ਜੋ ਮੱਛੀ ਦਾ ਮਤਲਬ ਹੋਵੇ ਉਹ ਵੀ ਫ੍ਰੀਜ਼ ਵਾਲੀ ਕਿੰਨੇ ਦਿਨਾਂ ਦੀ ਪਈ ਰਹਿੰਦੀ ਐ।
ਅੱਛਾ- ਅੱਛਾ ਹ।
ਬਾਕੀ ਜਿਦਾ ਸ਼ਹਿਰ ਚ' ਜਾਓ ਵੱਡੇ- ਵੱਡੇ ਜਿੱਦਾੱ ਚੰਡੀਗੜ੍ਹ, ਜਲੰਧਰ, ਲੁਧਿਆਣੇ ਆ ਪਾਸੇ ਵ ਵੱਡੇ- ਵੱਡੇ ਸ਼ਹਿਰ ਚ' ਪੰਜਾਬ ਚ' ਨਾ ਉੱਥੇ ਮਿਲ ਜਾਂਦੀ ਐ। ਹਾਂ। ਸਾਡੇ ਇੱਥੇ ਪਿੰਡ ਹੈ ਨਾ ਪਿੰਡ ਚ' ਫਿਰ ਮੱਛੀ ਨੀ ਨਹੀਂ ਮਿਲਦੀ ਵਧੀਆ।
ਹਮ
ਤਾਜ਼ੀ ਮੱਛੀਆ ਨਹੀਂ ਆਂਦੀ ਹੈ।
ਚਲੋ, ਅੱਛਾ।
ਪਹਿਲੇ ਗੱਲ ਤਾਂ ਗਰਮੀ ਚ' ਤਾਂ ਬੜਾ ਔਖਾ ਹੁੰਦਾ ਖਾਣ ਨੂੰ।
ਹਮ
ਹਮ ਕੋਈ ਨਹੀਂ।
ਬਸ, ਠੀਕ ਏ। ਹੁਣ ਮੈਂ ਵੀ ਭਾਂਡੇ ਮਾਂਜੇ ਕਿਚਨ ਸਾਫ਼ ਕਰਨਾ, ਰੋਟੀ ਖਾ ਕੇ ਹਟੇ ਨਾ।
ਅੱਛਾ ਹੁਣ ਖਾਧੀ ਰੋਟੀ
ਹੱਮ
ਠੀਕ ਹੈ ਮੈਂ ਵੀ ਕਦੋਂ ਹੀ ਖਾਧੀ ਸੀ ਰੋਟੀ ਮੈਂ ਤਾਂ ਬਾਰਾਂ ਵਜੇ ਖਾਧੀ ਸੀ ਰੋਟੀ
ਨਾ-ਨਾ ਮੈਂ ਤਾਂ ਹੁਣ ਪੁਨ ਕਿੰਨਾ ਦੋ ਵਜੇ ਆਏ ਨਾ ਮਾਸੜ ਜੀ ਹੈਲੋ ਤੋਂ ਮੈਂ ਮੈਨੂੰ ਭੁੱਖ ਲੱਗੀ ਸੀ ਤੇ ਮੈਂ ਇੱਥੇ ਖਾ ਲਿੱਤੀ ਮਾਸੜ ਜੀ ਨੇ ਨਹੀਂ ਖਾਧੀ ਉਹਨਾਂ ਨੇ ਉਹ ਕੀ ਤੇ ਬਰਡੇ ਤੇ ਗਏ ਸੀ ਨਾ
ਹ
ਉੱਥੇ ਨਾ ਉੱਥੇ ਮਤਲਬ ਥੋੜ੍ਹਾ ਨਾਸ਼ਤਾ ਕਰਕੇ ਆਏ।
ਅੱਛਾ ਜੀ।
ਕੇ ਬੋਲਦੇ ਮੈਨੂੰ ਭੁੱਖ ਨਹੀਂ ਏ।
ਠੀਕ ਏ
ਹਾਂ
ਹੋਰ
ਬਸ ਠੀਕ ਹੈ ਚੱਲ
ਚਲੋ ਠੀਕ ਹੈ ਫੇਿਰ ਆਪਾਂ ਕਰਦੇ ਰਿਹਾਂਗੇ ਬਈ ਗੱਲ ਕੋਈ ਨੀ ਕਰਦੇਿਆਂ ਰਿਹਾ ਕਰੋ ਫੋਨ ਆਪਣੀ ਸਿਹਤ ਕੋਲ ਵੀ ਧਿਆਨ ਦੋ ਠੀਕ ਹੈ
ਤੇ ਸੁਣ ਅੱਛਾ ਹੁਣ ਨੋਰਮਲ ਕਾਲ ਕਰ ਸਕਦੇ ਕਿ
ਹੱਮ ਨਹੀਂ ਕਰਦੀ ਹਾਂ ਮੈਂ ਤੁਹਾਨੂੰ ਠਹਿਰ ਜਯੋ ਤੁਸੀਂ ਠੀਕ ਏ
ਹਾਂ ਨਹੀਂ-ਨਹੀਂ ਮਤਲਬ ਮੈਂ ਕਿਸੇ ਨੂੰ ਨੋਰਮਲ ਕੋਾਲ ਕਰ ਸਕਦੀ ਨਾ
ਹਾਂਜੀ-ਹਾਂਜੀ ਮੈਂ ਕਰਦੀ ਆ ਤੁਹਾਨੂੰ ਦੂਜੇ ਪਾਸੇ ਕਾਲ ਠੀਕ ਏ ਕੋਈ ਨੀ ਖੜ ਜਾਓ ਤੁਸੀਂ ਦੋ ਮਿੰਟ ਮੈਂ ਕਰਦੀ ਹਾਂ ਤੁਹਾਨੂੰ ਠੀਕ ਏ ਹਾਂਜੀ-ਹਾਂਜੀ ਕਰਦੇਿਆਂ ਮੈਂ ਕੋਲ ਚਲੋ ਫਿਰ ਧਿਆਨ ਰੱਖੋ ਅਪਣਾ ਸਤਿ ਸ੍ਰੀ ਅਕਾਲ ਜੀ ਹਾਂਜੀ